ਹੈਲੌ,
ਹਾਂਜੀ।
ਹਾਂਜੀ।
ਕਿਵੇ ਹੋ ਜੀ?
ਠੀਕ ਆ ਜੀ, ਤੁਸੀਂ ਦੱਸੋ?
ਠੀਕ ਹੈ ਜੀ ਵਧੀਆ।
ਹੋਰ ਕੀ ਕਰਦੇ ਸੀ?
ਕੁਛ ਨੀ ਜੀ ਵੇਲ਼ੇ।
ਹੋਰ ਸੁਣਾਓ?
ਠੀਕ ਹੈ ਜੀ ਵਧੀਆ ਜੀ, ਤੁਸੀਂ ਕੀ ਕਰਦੇ ਸੀ?
ਕੁੱਝ ਨੀ ਬਸ ਵਿਹਲੇ ਹੀ ਸੀ।
ਅੱਛਾ ਜੀ
ਕੀ ਕਰ ਲਿਆ
ਕੁਛ ਨੀ ਜੀ ਹੁਣ ਚਾਹ ਬਣਾ ਕੇ ਪੀਤੀ ਐ
ਅੱਛਾ ਜੀ।
ਹਾਂਜੀ ਹੋਰ
ਹੋਰ ਠੀਕ ਕਰੋ ਫੇਰ ਚਾਹ ਪੀਕੇ
ਬਸ ਸਰ ਕੁਛ ਨ ਅੱਜ ਕੱਲ੍ਹ ਤਾਂ ਮਹਿੰਗਾਈ ਬਹੁਤ ਜਿਆਦਾ ਹੋਗੀ ਜੀ
ਹਾਂਜੀ ਬਹੁਤ ਹੌਈ ਪਈ ਹੈ
ਹਾਂਜੀ ਬਹੁਤ ਹੀ ਜਾਦਾ। ਹੋਗੀ ਸਾਰਾ ਕੁਛ? ਜੀ ਮਹਿੰਗਾ ਬਹੁਤ ਜ਼ਿਆਦਾ ਹੋ ਗਿਆ ਅੜਕਾ
ਹਾਂਜੀ। ਸਾਰੀ ਚੀਜ਼ ਚ ਮਹਿੰਗਾਈ ਹੋ ਗਈ ਹੁਣ ਤਾਂ
ਹਾਂਜੀ
ਗ਼ਰੀਬ ਬੰਦੇ ਨੂੰ ਤਾਂ ਵਿਚਾਰੇ ਨੂੰ ਮਾਰ ਹੀ ਮਾਰ ਆ ਚਾਰੋਂ ਪਾਸੋਂ
ਚਾਰੇ ਪਾਸੇ ਮਾਰ ਹੈਗੀ ਆ ਜ਼ਿਮੀਂਦਾਰ ਨੂੰ ਤਾਂ ਹੈਗੀ ਜਿਆਦੇ
ਹਾਂਜੀ
ਹਾਂਜੀ ਗਰੀਬ ਨੂੰ ਹੀ ਹੈਗੀ ਆ ਮਾਰ
ਹੋਰ
ਹੋਰ ਸਾਰਾ ਕੁੱਝ ਮਹਿੰਗਾ ਹੋ ਗਿਆ ਕਿਸਾਨ ਦੀ ਫਸਲ ਫਸਲਾਂ ਫੁਸਲਾਂ ਹੁੰਦੀਆਂ ਉਹ ਰੇਟ ਨੀ ਲੱਗਦਾ
ਹਮ
ਉਹ ਨ ਨ ਨਸ਼ਾ ਵੱਧ ਹੀ ਜਾਂਦਾ ਹੈਗਾ ਉਹਦੀ ਕੋਈ ਰੋਕ ਨੀ
ਹਾਂਜੀ ਨਸ਼ਾ ਤਾਂ ਬਹੁਤ ਹੀ ਵਧੀ ਜਾਂਦਾ
ਹਾਂਜੀ
ਹਮ
ਹੋਚ
ਹੋਰ ਵਧੀਆ ਜੀ ਗਰਮੀ ਬਹੁਤ ਹੋ ਰਹੀ ਹੈ ਜੀ ਅੱਜਕਲ
ਗਰਮੀ ਤਾਂ ਬਹੁਤ ਹੈ ਲਾਈਟ ਦੇ ਕੱਟ ਵੀ ਬਹੁਤ ਲੱਗਦੇ ਨੇ
ਬਹੁਤ ਹੀ ਜਿਆਦਾ ਲੱਗਦੇ ਹੈ ਕਟ ਤਾਂ
ਹ
ਗਰਮੀ ਬਹੁਤ ਜ਼ਿਆਦਾ
ਨਾ ਦਿਨ ਚ ਆਉਂਦੀ ਨਾ ਰਾਤ ਨੂੰ ਬਹੁਤ ਘੱਟ ਲਾਈਟ ਆਉਂਦੀ ਆ ਕੱਟ ਤਾਂ ਬਹੁਤ ਲੱਗਣ ਲੱਗ ਗਏ ਝੋਨਾ ਲੱਗਦਾ ਨਾ ਹੁਣ ਮੋਟਰਾਂ ਚਲਦੀਆਂ ਹੈਗੀਆਂ ਝੋਨੇ ਵਾਲੀ ਜ਼ਮੀਨਾਂ ਚ ਝੋਨਾ ਲੱਗਦਾ ਹੈਗਾ ਤਾਂ ਕਰਕੇ ਘੱਟ ਆਉਂਦੀ ਹੈ ਲਾਈਟ
ਹਾਂ ਬਹੁਤ ਘੱਟ ਆਂਦੀ ਹੈ
ਹਾਂਜੀ
ਹਮ
ਚਾਰੇ ਪਾਸੇ ਮਹਿੰਗਾਈ ਵੱਧ ਗਈ ਨਸ਼ਾ ਹੀ ਵੱਧ ਗਿਆ
ਹੋਰ ਗਰੀਬ ਬੰਦੇ ਨੂੰ ਚਾਰੋਂ ਪਾਸੇ ਮਾਰ ਹੀ ਮਾਰ ਹੈ
ਚਾਰੇ ਪਾਸੇ ਹਾਰ ਹੈਗੀ ਹੈ
ਹਾਂਜੀ
ਹਮ ਗਰਮੀ ਚ ਉਂ ਫਸਲਾਂ ਖ਼ਰਾਬ ਹੋ ਜਾਂਦੀਆਂ
ਹਮ ਸਹੀ ਗੱਲ ਆ ਜੀ
ਹਾਂਜੀ
ਹੋਰ ਹੋਰ ਵਧੀਆ ਹੈਗੀ ਬੱਸ
ਕੀ ਕੰਮ ਕਰਦੇ ਹੋ ਜੀ
ਕੁੱਝ ਨਹੀਂ ਵਿਹਲੀ ਹੈਗੀਆਂ ਹੁਣ ਤਾਂ ਚਾਹ ਪੀਤੀ ਹੈਗੀ ਹੈ
ਅੱਛਾ
ਹਾਂਜੀ
ਹਮ
ਹੋਰ ਤੁਸੀਂ ਦੱਸ ਦੋ
ਹੋਰ ਠੀਕ ਹੈ ਜੀ ਵਧੀਆ ਜੀ
ਹੋਰ ਸ ਸਾਰੀ ਚੀਜ਼ ਮਹਿੰਗਾਈ ਵੱਧ ਗਈ ਹੁਣ ਤਾਂ
ਹਾਂਜੀ ਇਹ ਵੀ
ਸਬਜ਼ੀ ਸੁਬਜੀ ਲਈਏ ਸਬਜ਼ੀਆਂ ਚ ਵੱਧ ਗਈ ਕੋਈ ਰਾਸ਼ਨ ਚ ਹੈਗਾ ਰਾਸ਼ਨ ਚ ਵੱਧ ਗਈ ਸਾਰੀ ਚੀਜ਼ ਮਹਿੰਗਾਈ ਵੱਧ ਗਈ ਕੱਪੜੇ ਲਏ ਕੱਪੜਿਆਂ ਚ ਵੀ ਬਹੁਤ ਮਹਿੰਗਾਈ ਹੋ ਗਈ
ਹਾਂਜੀ
ਸਾਰੀ ਚੀਜ਼ ਦੀ ਮਹਿੰਗਾਈ ਹੋਗੀ ਬਹੁਤ ਹੋ ਗਈ
ਹਾਂਜੀ ਸਾਰੀ ਚੀਜ਼ ਮਹਿੰਗਾਈ ਮਹਿੰਗਾਈ ਹੈ
ਹਾਂਜੀ ਜਦੋਂ ਕੋਈ ਚੀਜ਼ ਵੇਚਣੀ ਹੋਵੇ ਉਸ 'ਚ ਤਾਂ ਘੱਟ ਰੇਟ ਮਿਲਦਾ ਹੈਗਾ ਜਦੋਂ ਖਰੀਦਣੀ ਹੋਵੇ ਉਦੋ ਜ਼ਿਆਦਾ।
ਹੂੰ ਇਵੇਂ ਤਾਂ ਹੈ।
ਹਮ
ਇੰਨੀ ਗਰਮੀ ਕਾਰਨ ਬਾਰਿਸ਼ ਵੀ ਨਹੀਂ ਹੋ ਰਹੀ ਅੱਜ ਕੱਲ੍ਹ
ਹਾਂਜੀ ਬਹੁਤ ਗਰਮੀ ਤਾਂ ਬਹੁਤ ਹੋ ਗਈ ਹ ਤਾਂ
ਬਾਰਿਸ਼ ਤੇ ਨਹੀਂ ਪਤਾ ਆਵੇਗੀ ਕਿ ਨਹੀਂ ਆਉਂਦੀ ਹੁਣ ਤਾਂ ਫੁੱਲ ਗਰਮੀ ਹੋਗੀ
ਫੁੱਲ ਜਾਂਦਾ ਮੌਸਮ ਬਣ ਜਾਂਦਾ ਹੈ ਫੇਰ ਚਲਾ ਜਾਂਦਾ ਹੈ ਬਾਰਿਸ਼ ਹੁੰਦੀ ਨੀ
ਹਾਂਜੀ ਨੇਰੀ ਆ ਕੇ ਚਲੀ ਜਾਂਦੀ ਹੈ
ਹੋਰ
ਗਰਮੀ ਤਾਂ ਬਹੁਤ ਹੋ ਗਈ। ਐਤਕੀ ਤਾਂ ਬਹੁਤ ਜ਼ਿਆਦਾ ਆਏਗੀ ਏ ਗਰਮੀ। ਹੂੰ
ਹੂੰ ਹੋਰ
ਹੋਰ ਠੀਕ ਆ, ਬਾਰਿਸ਼-ਬੂਰਿਸ਼ ਹੀ ਪਤਾ ਨੀ ਕਦੋ ਆਵੇਗੀ ਇੰਨੀ ਗਰਮੀ ਹੈਗੀ ਬਾਰਿਸ਼ ਵੀ ਨਹੀਂ ਆਂਦੀ, ਕੋਈ ਠੰਡਾ ਮੌਸਮ ਹੋਜੇ।
ਹੂੰ ਪਤਾ ਨੀ ਕਦੋਂ ਆਉਗੀ ਬਾਰਿਸ਼।
ਹੂੰ ਹੋਰ ਦੱਸੋ।
ਹੋਰ ਵਧੀਆ ਜੀ ਤੁਸੀਂ ਦੱਸੋ।
ਹੋਰ ਬਸ ਵਧੀਆ ਹੈਗਾ।
ਜੀ
ਕੀ ਕਰਦੇ ਹੁੰਨੇ ਓ?
ਕੁਛ ਨੀ, ਘਰ ਦਾ ਹੀ ਕੰਮ ਹੈ ਸਾਰਾ। ਘਰ ਦਾ ਹੀ ਨਹੀਂ ਮੁੱਕਦਾ ਸਾਰਾ ਦਿਨ। ਹੂੰ
ਹਾਂ ਠੀਕ ਆ, ਹੋਰ ਸਲਾਈ-ਸਲੂਈ ਕਰਦੇ ਓ?
ਹਾਂਜੀ ਥੋੜ੍ਹੀ ਬਹੁਤ।
ਆਵਦੇ-ਆਵਦੇ ਸਿਵਾਈ ਤੇ ਸੀ।
ਹੋ ਆਪਦੇ-ਆਪਦੇ ਸੀ ਲੈਂਨੇ ਹਾਂ, ਸਿਲਾਈ ਵੀ ਬਹੁਤ ਮਹਿੰਗੀ ਹੋ ਗਈ।
ਸਵਾਈ ਵੀ ਹਾਂ ਮਹਿੰਗੀ ਹੋਊਗੀ, ਸਾਰਾ ਕੁਝ ਵੀ ਮਹਿੰਗਾ ਹੋ ਗਿਆ।
ਪ ਸਿਲਾਈ ਬਚ ਜਾਂਦੀ ਹੈ।
ਹਾਂਜੀ ਟਾਈਮ ਪਾਸ ਹੋ ਜਾਂਦਾ ਵਧੀਆ। ਹਾਂਜੀ
ਹੋਰ
ਹੋਰ ਘਰੇ ਕੌਣ-ਕੌਣ ਹੈਗੇ ਆ?
ਘਰੇ ਮੈਂ, ਮੇਰੇ ਹਸਬੈਂਡ, ਦੋ ਬੱਚੇ।
ਅੱਛਾ ਜੀ ਚਾਰ ਜਾਣੇ, ਚਲੋ ਵਧੀਆ ਜੀ।
ਹੂੰ-ਹੂੰ
ਬੱਚੇ-ਬੁਚੇ ਪੜ੍ਹਾਈ ਕਰਦੇ ਆ?
ਹਾਂਜੀ, ਪੜ੍ਹਦੇ ਆ ਜੀ।
ਅੱਛਾ ਜੀ।
ਬੱਚੇ ਪੜ੍ਹਦੇ ਆ।
ਕਿੰਨਵੀਂ 'ਚ ਵਿੱਚ ਪੜਦੇ ਆ ਜਾਂ ਫਿਰ ਕੋਰਸ-ਕੂਰਸ ਕਰਦੇ ਆ?
ਨਹੀਂ ਪੜ੍ਹਦੇ ਆ ਬੱਚਾ ਉਹ ਮੁੰਡਾ ਤੇ ਦਸਵੀਂ 'ਚ ਪੜ੍ਹਦਾ ਤੇ ਗੁੜੀਆਂ ਨੀਟ ਦੀ ਤਿਆਰੀ ਕਰੀ ਜਾਂਦੀ ਏ।
ਅੱਛਾ ਜੀ, ਨੀਟ ਦਾ ਪੇਪਰ ਹੋਇਆ ਨੀ?
ਹੋ ਗਿਆ ਜੀ ਉਹ ਫਿਰ ਉਹਦੇ ਨੰਬਰ ਨੀ ਬਣੇ ਥੋੜ੍ਹੇ ਬਣੇ ਸੀ ਹੁਣ ਦੁਬਾਰਾ ਤਿਆਰੀ ਕਰਤੀ ਹੈ।
ਅੱਛਾ ਦੁਬਾਰਾ ਫੇਰ ਤਰੀਕ ਆ ਗਈ
ਨਹੀਂ ਜੀ ਉਹ ਦੁਬਾਰਾ ਤਾਂ ਅਗਲੇ ਸਾਲ ਹੀ ਆਊਗੀ ਉਹ ਇੱਕ ਵਾਰੀ ਨੀਟ ਕੈਂਸਲ ਹੋ ਗਿਆ ਸੀ ਪਰ ਲੀਕ ਹੋ ਗਿਆ ਸੀ ਦੁਬਾਰਾ ਹੋਇਆ ਸੀ ਹੁਣ, ਤੇ ਚਾਰ ਜੂਨ ਨੂੰ ਤੇ ਉਹ ਨਹੀਂ, ਟਫ ਆਇਆ ਸੀ ਪੇਪਰ ਬਹੁਤ ਜਿਆਦਾ।
ਅੱਛਾ ਜੀ।
ਤਾਂ ਨੰਬਰ ਥੋੜੇ ਹੀ ਬਣੇ ਆ ਤੇ ਹੁਣ ਦੁਬਾਰਾ ਤਿਆਰੀ ਕਰੂਗੀ ਉਹ।
ਹਮ ਹਮ ਚਲੋ ਵਧੀਆ ਹੈਗਾ ਹੈ ਪੜ੍ਹਦੇ ਰਹਿਣ ਤਾਂ ਸਭ ਕੁੱਝ ਹੀ ਹੈਗਾ ਹੈ ਪੜ੍ਹਾਈ ਹੈਗੀ ਹੈ ਸਭ ਕੁੱਝ
ਹਾਂਜੀ
ਅੱਜ ਕੱਲ੍ਹ ਤਾਂ ਪੜ੍ਹਾਈ ਬਿਨਾਂ ਤਾਂ ਕੁਛ ਨੀ ਹੈਗਾ।
ਹੂੰ।
ਅੱਜ ਤੇ ਕੱਲ ਤਾਂ ਮੈਂ ਬੱਚੇ ਨੂੰ ਪੜ੍ਹਾ ਲਈਏ ਤੇ ਬਸ ਇਹਨਾਂ ਨੂੰ ਕਾਮਯਾਬ ਕਰ ਦੇਈਏ।
ਹੋਰ ਓਨਲਾਈਨ ਵੇਚ ਲੈ ਕੇ ਦਿੱਤਾ ਉਹਨੂੰ ਤਾਂ ਹੁਣ ਓਨਲਾਈਨ ਹੀ ਪੜ੍ਹਦੀ ਹੈ
ਅੱਛਾ ਜੀ ਘਰੇ ਹੀ ਪੜਦੀ ਆ। ਹਾਂਜੀ ਚਲੋ ਵਧੀਆ ਜੀ ਅੱਜ ਕੱਲ। ਬੱਚਿਆਂ ਨੂੰ ਸਮਝਾਓ ਬਈ ਪੜ੍ਹਾਈ ਬਹੁਤ ਜ਼ਰੂਰੀ ਹੈਗੀ ਆ।
ਸਹੀ ਗੱਲ ਹੈ ਜੀ ਪੜ੍ਹਾਈ ਵੀ ਇੰਨਾ ਕੁਛ ਹੈ ਹੀ ਨਹੀਂ। ਹਮ ਸਹੀ ਹੈ।
ਹਾਂ ਬਿਲਕੁਲ ਹੋਰ ਬੇਟਾ ਕਿੰਨੇ ਚ ਦਸਵੀਂ ਚ ਪੜ੍ਹਦਾ
ਹਾਂਜੀ।
ਚਲੋ ਵੱਧੀਆ ਹੈ, ਵਧੀਆ ਪਰਸੈਂਟ ਆ ਜਾਣ ਤੇ, ਵਧੀਆ ਹੈਗਾ।
ਹਾਂਜੀ, ਹੋਰ ਤੁਹਾਡੇ ਬੱਚੇ?
ਮੇਰਾ ਬੱਚਾ ਇੱਕ ਹੈਗਾ ਮੁੰਡਾ। ਉਹਦਾ ਹਾਲੇ ਛੋਟਾ ਹੀ ਹੈਗਾ ਫੱਸਟ ਚ ਹੀ ਹੋਇਆ।
ਅੱਛਾ ਛੋਟਾ ਈ ਏ ਫੇਰ ਤਾਂ।
ਹਾਂਜੀ ਛੋਟਾ ਈ ਹੈਗਾ ਮੇਰਾ ਬੱਚ।
ਹੂੰ ਹੂੰ ਚੱਲੋ।
ਹੋਰ ਹੋਰ ਹੋਲੀ-ਹੋਲੀ ਹੋ ਜਾਣਗੇ ਵੱਡੇ।
ਹੂੰ ਏ ਤਾਂ ਹੈ।
ਹਾਂਜੀ। ਵਧੀਆ। ਹੋਰ ਠੀਕ ਹੈ ਜੀ, ਵਧੀਆ।
ਠੀਕ ਹੀ ਹੈ ਜੀ ਬੱਚੇ ਪੜ੍ਹ ਜਾਣ ਤਾਂ ਸਾਰਾ ਕੁਛ ਠੀਕ ਹੋਜੂਗਾ ਸਾਰੀ ਇਵੇਂ ਵੀ ਕਰਦੀ ਆ ਟੈਂਸਨਾਂ ਕੰਮ ਹੋਜੂਗੀ ਕਾਮਯਾਬ ਹੋ ਜਾਣਗੇ ਬੱਚੇ ਤਾਂ
ਹਾਂਜੀ ਐਵੇਂ ਤਾਂ ਹੈਗਾ ਆਪ ਔਖਾ ਟਾਈਮ ਕੱਢ ਲੈਂਣੇ ਆ ਚੱਲ ਬੱਚੇ ਤਾਂ ਨਾ ਕੱਢਣ
ਹਾਂ ਸਹੀ ਗੱਲ ਹੈ
ਹੂੰ। ਇਹਨਾਂ ਤੇ ਕੱਲ ਪੈਸਾ ਲਾ ਦਿੰਨੇ ਹੈਗੇ ਆਂ। ਹਾਂਜੀ ਆਇਂ। ਤ ਹੈਗਾ। ਆਪ ਪੜ੍ਹ ਜਾਣਦਾ ਐਂਵੇ ਆਪ। ਆਪ ਮਜਬੂਰੀ ਵੇਖ ਲੈਂਦੇ ਹੈਗੇ ਆਂ ਬੱਚੇ ਤਾਂ ਸੁੱਖ ਦੀ ਜ਼ਿੰਦਗੀ ਜੀ ਲੈਣਗੇ।
ਸਹੀ ਗੱਲ ਹੈ ਜੀ।
ਹਾਂਜੀ।
ਹੂੰ।
ਪੜ੍ਹਾਈ ਹੈਗੀ ਏ ਸਭ ਕੁੱਝ ਬਸ ਔਖੇ-ਸੌਖੇ ਹੋ ਕੇ ਬੱਚ। ਬੱਚਿਆਂ ਨੂੰ ਕਾਮਯਾਬ ਕਰੋ ਬਾਕੀ ਚੱਲ ਆਪਦੀ ਜਿੰਦਗੀ ਆਪਾਂ ਤਾਂ ਕੱਟ ਲੀ।
ਹੋਰ ਆਪਾਂ ਵੀ ਕੱਟ ਲਈ ਹੁੰ।
ਬੱਚੇ ਸੁੱਖੀ ਹੋਣਗੇ ਤਾਂ ਆਪਾਂ ਨੂੰ ਆਪੇ ਈ ਸੁੱਖ ਮਿਲ ਜੇਏਗਾ।
ਸਹੀ ਗੱਲ ਐ ਜੀ।
ਹਾਂਜੀ।
ਹੋਰ ਦੱਸੋ ਜੀ।
ਹੋਰ ਬਸ ਵਧੀਆ ਜੀ।
ਹੂੰ।
ਹੋਈ ਆਂਦਾ ਏ ਟੈਮ ਪਾਸ ਕਰੀਏਂਗੇ ਆਂ ਕਰੀ ਆਂਦੇ ਐਗੇ ਆਂ।
ਹਾਂਜੀ। ਹੋਰ, ਕੀ ਕਰਦਾ ਏ ਹੁਣ ਕਾਕੂ ਤੁਹਾਡਾ।
ਹਾਂਜੀ?
ਕਾਕੂ ਕੀ ਕਰਦਾ ਏ ਹੁਣ ਤੁਹਾਡਾ?
ਕਾਕੂ ਹੁਨ ਤਾਂ ਕੁੱਝ ਨੀ ਟੀ ਵੀ ਵੇਖੀ ਆਂਦਾ ਹੈਗਾ। ਨਨ ਕਹਨ ਸ਼ਰਾਰਤਾਂ ਤਾਂ ਵਾਧੂ ਕਰਦਾ ਹੈਗਾ। ਵਾਧੂ ਕਰਦਾ ਅੱਜ ਸਕੂਲ ਲੱਗ ਗਏ ਸੀ ਤੇ। ਸਕੂਲੋਂ ਆਇਆ ਸੀ, ਬਾਰਾਂ ਵਜੇ, ਜੀ ਲੈ ਕੇ ਆਈ ਸੀ ਉਹਨੂੰ ਕਹਿੰਨੀ ਆਂ ਹੁਨ ਸਕੂਲ ਦਾ ਕੰਮ ਕਰ ਲਏ। ਹ
ਹਾਂ ਅੱਜ ਛਕੂਲ ਈ ਲੱਗੇ ਗਰਮੀ ਵੀ ਬਹੁਤ ਏ ਛੋਟੇ ਬੱਚਿਆਂ ਲਈ ਤਾਂ ਗਰਮੀ ਬਹੁਤ ਈ ਏ।
ਛੁੱਟੀਆਂ ਕੀਤੀ ਨੀ ਥੋੜੀ ਹੋਰ ਕਰ ਦਿਂਦੇ ਇਹਨਾਂ ਨੂੰ ਕੀ ਪਤੇ ਮੌਸਮ ਠੰਡਾ ਹੋ ਜਾਂਦਾ। ਗਰਮੀ। ਬਹੁਤ ਹੈਗੀ ਏ ਜਵਾਕਾਂ ਨੂੰ ਤਾਂ ਬਹੁਤ ਜਿਆਦੇ ਹੈਗੀ ਏ।